ਹੈਲੋ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਐ?
ਹੋਰ ਭੈਜੀ ਠੀਕ ਹੋ।
ਹਾਂਜੀ - ਹਾਂਜੀ। ਠੀਕ ਤੁਸੀ ਸੁਣਾਓ?
ਹੋਰ ਕੀ ਬਣਾ ਰੇ ਓ।
ਬਸ ਰੋਟੀ' ਦੀ ਸ਼ੁਰੂਆਤ ਹੋਣ ਲੱਗੀ ਆ।
ਅੱਛਾ - ਅੱਛਾ - ਅੱਛਾ ਰਾਤੀ ਡਿਨਰ ਲੇਟ ਕਰਦੇਓ। ਤੁਸੀਂ
ਹਾਂ ਬਸ ਹੋ ਹੀ ਜਾਂਦਾ ਲੇਟ
ਠੀਕ ਆ। ਅੱਛਾ । ਹੋਰ ਸਭ ਵਧੀਆ।
ਹਾਂਜੀ ਸਭੀ ਵਧੀਆ।
ਹੋਰ। ਸਤਿ ਸ੍ਰੀ ਅਕਾਲ ਜੀ। ਹੈਲੋ - ਹੈਲੋ ਹੈਲੋ। ਕੋਈ ਗੱਲ ਨ ਹਜੀ ਪਿੱਛੋਂ ਆਂ। । ਹੋਣਾ ਉਹਨਾਂ ਦਾ ਕੋਈ। ਚ ਮਿਲਡ। ਹੈਲੋ - ਹੈਲੋ। ਹੈਲੋ - ਹੈਲੋ ਹੈਲੋ- ਹੈਲੋ। ਹੈਲੋ- ਹੈਲੋ ਹੈਲੋ -ਹੈਲੋ। ਹੈਲੋ -ਹੈਲੋ। ਹੈਲੋ -ਹੈਲੋ